ਹੈਲੋ, ਹੈਲੋ।
ਹਾਂਜੀ। ਸਤਿ ਸ਼੍ਰੀ ਅਕਾਲ ਜੀ।।
ਸਤਿ ਸ੍ਰੀ ਅਕਾਲ। ਵਧੀਆ।
ਕੀ ਗੱਲ, ਯਾਦ ਨਹੀਂ ਕੀਤਾ, ਅੱਜ ਸਵੇਰ ਦਾ।
ਟਾਈਮ ਹੀ ਨਹੀਂ, ਮਿਲਿਆ। ਪਹਿਲੇ ਬਸ, ਕੱਪੜੇ ਧੋਤੇ ਸਨ ਕੱਲ। ਉਹ ਫੇਰ, ਕੱਪੜੇ- ਕੁੱਪੜੇ, ਸੁੱਕਣੇੇ ਪਾਉਣ ਬੈ ਗਈ। ਪਲਟਦੀ ਰਹੀ ਪਾਸੇ। ਮੈਂ, ਪਤਾ ਨੀ ਅੱਜ ਵੀ, ਸੁੱਕਦੇ ਨੇ, ਕਿ ਨਹੀਂ ਸੁੱਕਦੇ। ਫੇਰ ਉਹਨੂੰ ਲੈਣ ਚ- ਛੱਡਣ। ਲੈ ਕੇ ਆਉਣਾ ਪੈਂਦਾ। ਕਾਕੇ ਨੂੰ, ਕਦੇ ਛੱਡ ਕੇ ਆਉਣਾ ਪੈਂਦਾ ਵੇ। ਫੇਰ ਘੰਟਾ ਉੱਧਰ ਖਤਮ ਹੋ ਜਾਂਦਾ ਵੇ। ਘੰਟਾ, ਕਦੀ ਘੰਟਾ, ਕਦੀ ਦੋ ਘੰਟੇ ਹੋ ਜਾਂਦੇ ਨੇ।
ਹੂੰ। ਹਾਂ। ਉਹ ਤੇ, ਗੱਲ ਹੈ। ਫੇਰ ਸਾਰਾ ਦਿਨ, ਨਿਕਲ ਜਾਂਦਾ।
ਹੂੰ।
ਹੋਰ ਸੁਣਾਓ, ਕੀ ਬਣਾਇਆ ਅਜ?
ਆਲੂ ਬਣਾਏ ਸੀ। ਹ
ਅੱਛਾ ਅੱਛਾ
ਹੋਰ?
ਬਹੁਤ ਵਧੀਆ।
ਕੀ ਕਰਹੇ?
ਮੈਂ, ਮੇਰੇ ਵਾਲਾਂ, ਚ ਨਾ ਕਲਰ ਹਾਂਜੀ- ਹਾਂਜੀ, ਲਾ ਲੋ।
ਅੱਛਾ। ਤੁਸੀਂ ਕੀ, ਬਣਾਇਆ ਸੀ?
ਸਾਡੇ ਔਹੀ, ਛੋਲੇ ਪਏ ਸੀ। ਕੱਲ ਵਾਲੇ ਨਾ, ਅਸੀਂ ਤੇ ਅ। ਤੇ ਉਹੀ ਖਾ ਲਏ ਸੀ। ਤੇ ਉਹ, ਤੁਸੀਂ ਦੱਸਿਆ ਸੀ, ਨਾ ਪਕੌੜੀਆਂ ਬਣਾਉਦੇ ਹੈ। ਮੈਂ ਕਿਹਾ, ਅੱਜ ਅਸੀਂ, ਵੀ ਟਰਾਈ ਕਰਨੇ ਹਾਂ, ਕਿਵੇਂ ਬਣਦਿਆਂ ਨੇ।
ਅੱਛਾ
ਹਾਂਜੀ ਫਿਰ ਉਹ ਬਣਾਈਆਂ ਸੀ ਨਾਲ ਉਹ ਡੈਡੀ ਵਾਸਤੇ।
ਹਮ ਸਹੀ ਬਣਿਆ ਸੀ।
ਹਾਂਜੀ ਠੀਕ ਰਹਿੰਦੇ।
ਹਮ ਹੋਰ ਗਿਆ ਕਾਕਾ ਟਿਉਸ਼ਨ
ਹਾਂਜੀ ਬਸ ਹੁਣ ਉਹਨੂੰ ਛੋੜ ਕੇ ਆਈ ਹਾਂ ਤੇ ਮੈਂ ਕੱਚਾ ਲਾਉਣ ਮੰਮੀ ਘਰ ਸੀ ਬੜੀ ਦੇਰ ਦੇ ਕਲਰ ਲਗਾ ਦੇ
ਅ ੀ
ਚਲੋ ਹੁਣ ਲਗਾ ਦੇਂਦੀ ਹਾਂ ਹੁਣ ਮੈਂ ਫਰੀ ਸੀ
ਮੈਂ ਵੀ ਬਸ ਹੁਣ ਕੱਪੜੇ ਤੈਅ ਕਰਕੇ ਉੱਠਦੀ ਵੀ ਆ ਕੁਰਸੀ ਭਰੀ ਹੋਈ ਤੇ ਕੱਪੜੇ ਪ੍ਰੈਸ ਕਰਨ ਵਾਲੇ ਨਿਕਲ ਗਏ ਨੇ। ਹਜੇ ਅਲਮਾਰੀ ਜਿਹੜੇ ਪਏ ਨੇ ਹੋਰ ਪ੍ਰੈਸ ਕਰਨ ਵਾਲੇ ਉਹ ਵੱਖਰੇ ਪਏ ਨੇ। ਹੈਨ ਕੱਲ ਕਰਾਂਗੀ ਅੱਜ ਤੇ ਨਹੀਂ ਕਰਦੀ ਕਰ ਲ ਲਕਾਾਵਾਂਗੀ ਪ੍ਰੈੱਸ ਕਰਾਂਗੀ ਫਿਰ ਸਾਰੇ ਕੱਪੜੇ ਕਰਾਂਗੀ।
ਹਮ
ਦੋ ਢਾਈ ਘੰਟੇ ਲੱਗ ਜਾਂਦੇ ਪ੍ਰੈਸ ਕਰਦੇ।
ਹਾਂ ਫਿਰ ਟਾਈਮ ਤੇ ਬੜਾ ਲੱਗ ਜਾਂਦਾ ਪ੍ਰੈਸ ਕਰਨ ਨੂੰ ਵੀ
ਪਰ ਮੈਂ ਪਹਿਲੇ ਨਾਲੋਂ ਨਾਲ ਕਰ ਲੈਂਦੀ ਸੀ ਜ ਜੈੰਤ ਆਉਂਦੀ ਸੀ ਨਾ ਦੋ ਜੋੜੇ ਉਹਨਾਂ ਦੇ ਆਉਦੇ ਸੀ ਦੋ ਮੇਰੇ ਦੋ ਦੋ ਬੱਚਿਆਂ ਦੇ ਹੁੰਦੇ ਸੀ ਛੇ ਜੋੜੇ ਹੁਨ ਕਿੰਨੇ ਦਿਨ ਹੋ ਗਏ ਨੇ ਕੀਤੇ ਨੀ ਮਹੀਨਾ ਹੀ ਹੋਣ ਵਾਲਾ ਵੇ
ਹਮ
ਫਿਰ ਪ੍ਰੈਸ ਨਾ ਨਾ ਕਰ ਕੀਤੀ ਹੁਣ ਫਿਰ ਸਾਰੇ ਉਹ ਲੱਗਦੇ ਨੇ ਬੇੜੰਗੇ ਜਿਹੇ ਕੱਪੜੇ
ਹਾਂ ਫਿਰ ਵਧੀਆ ਨਹੀਂ ਵਧ
ਬੱਚਿਆਂ ਦੇ ਹੋਏ ਪਏ ਨੇ ਅੱਠ ਅੱਠ ਜੋੜੇ ਤੇ ਇਹਨਾਂ ਦੇ ਹੋਏ ਪਏ ਨੇ
ਅੱਛਾ
ਚਾਰ ਉਂਦੇ ਚਾਰ ਓਂਦੇ ਕਾਕੇ ਦੇ
ਹਮ ਤੇ ਘਰ ਪਾਉਣ ਵਾਲੇ ਕੱਪੜੇ ਵੀ ਪ੍ਰੈਸ ਕਰਦੇ ਹੋ
ਨਹੀਂ ਨਹੀਂ ਆਉਣ ਜਾਣ ਵਾਲੇ ਚਾਰ ਹੁੰਦੇ ਨੇ ਗੁੜੀਆਂ ਤੇ ਚਾਰ ਮੁੰਡੇ ਦੇ
ਹਮ
ਉਹਨੂੰ ਸਾਰੇ ਪ੍ਰੈਸ ਕਰਕੇ ਰੱਖਾਂਗੇ ਜਦੋ ਦੋ ਦੋ ਜੋੜੇ ਲਿਆਈ ਆ ਦੋਨੋਂ ਘ ਪਾ ਕੇ ਬੈਠੇ ਹੋਏ ਨੇ ਕ ਪਾਪਾ ਕਹਿੰਦਾ ਬਈ ਘ ਪਹਿਲੇ ਜਿਹੜੇ ਪਲ ਲੱਗੇ ਹੋਏ ਨੇ ਉਹ ਕੱਢ ਲੈ ਤੇ ਰੱਖ ਲਿਆ ਆਉਣ ਜਾਣ ਵਾਸਤੇ ਹਣ ਕੱਢ ਕੇ ਬਹਿ ਕੇ ਦੋਨੋ ਜਨ ਕੀ ਕਰਾਗੇ
ਹਾਂ ਬਸ ਬੱਚੇ ਮੰਨਦੇ ਨੀ ਹੈਗੇ ਨਾ
ਸੁਣਦੇ ਹੋਣ ਵੀ ਤ ਉੱਥੇ ਨੇ ਬਸ ਉਹਨੂੰ ਕੁੜੀ ਨਜ਼ਰ ਆਉਣ ਦੀ ਦੇ ਰਹੇ ਬਾਈ ਹਾਂ। ਜੋੜਾ ਅਲਮਾਰੀ 'ਚ ਪਿਆ ਗਿਆ ਅਗਰ ਥੱਲੇ ਰੱਖ ਦਿੱਤਾ ਤੇ ਫੇਰ ਨਹੀ ਉਹ ਪਾਉਂਦੀ ਹੋਰ ਕੋਈ ਹੁਣ ਸਾਰੇ ਕੱਪੜੇ ਕੱਢੇ ਹੁੰਦੇ ਬਾਹਰ ਸੱਟਣ ਵਾਸਤੇ ਮੈਂ ਕਿਹਾਨਾ ਹੀ ਆ ਚਾਰੋਂ ਜੋੜੇ ਲਗਾ ਲੈ ਹੁਣ ਦੇ ਵੀ ਕਾਕੇ ਦੇ ਵੀ ਸਟੇ ਨੇ ਸਾਰੇ ਬਰ ਹਣ ਹੈ ਨੀ ਦੇ ਦਿੰਦੇ ਸਾਨੂੰ ਮੁੱਲੇ ਮੁੱਲੇ ਵਾਲੇ ਪਹਿਲੇ ਹੁਣ ਲੈਣਾ ਬੰਦ ਕਰ ਦਾਂਗੀ ਹੁਣ ਕੋਈ ਕੀ ਕਰ ਉਹਨ ਨੀ ਲੈਣੀ ਪਾਉਂਦੀ ਹੈ ਨੀ ਨਾ ਉਹ ਪਾਉਂਦੀ ਹੈ ਤੇ ਮੁੰਡੇ ਨੂੰ ਮੁੰਡੇ ਦੇ ਨਾਪਦੇ ਹੁੰਦੇ ਨੀ
ਹਾਂ ਨਹੀਂ ਮੈਂ ਤੇ ਕਹਿ ਰਹੀ ਹਾਂ ਬਜ਼ਾਰੋਂ ਤੇ ਸਸਤੇ ਤੋਂ ਸਸਤੇ ਮਿਲ ਉਹਨਾ ਜ
ਹੂੰ- ਹੂੰ
ਐਵੇਂ ਹੀ ਲੈ ਕੇ ਕਿਸੇ ਕੋਲੋਂ ਨਾਮ ਕਰਵਾਉਣਾ ਹੁੰਦਾ।
ਹੂੰ
ਹੂੰ
ਕੁੜੀਆਂ ਉਹ ਪਾਉਂਦੇ ਨੀਨ ਕੁੜੀ ਮੇਰੀ ਫੇਰ ਇਝੇ ਪਾਏ ਰਹਿੰਦੇ ਨੇ ਹੁਣ ਵੀ ਇਹਨਾ ਢੇਰ ਪਿਆਵੇ ਕੁੜੀਆਂ ਲਈ ਤਿੰਨ ਚਾਰ ਜੋੜੇ ਤੇ ਬਿਲਕੁਲ ਕੋਹਰੇ ਕੋਰੇ ਪਏ ਨੇ ਡੱਬੇ 'ਚੋਂ ਹੀ ਨੀ ਨਿਕਲੇ ਅਜੇ
ਅੱਛਾ
ਹਾਂ ਹੋਰ ਦਵੇ ਵੀ ਕਿਹਨੂੰ ਬੰਦਾ ਅੱਠ ਨੌ ਸੌ ਤੋਂ ਘੱਟ ਕੋਈ ਜੋੜਾ ਨੀ ਹੈ। ਦੋ ਇਹਦੇ ਜਨਮ ਦਿਨ ਤੇ ਦੇਗੀਆ ਸਨ। ਦੀ ਨ ਆਂਟੀ ਨਾਨੀ ਵੱਲੋਂ ਆਏ ਹੋਏ ਨੇ ਕਿੰਨੇ ਹੀ ਜੋੜੇ
ਹੂੰ
ਆਹ ਕੱਲ ਵੀ ਗਏ ਸੀ ਕਿਧਰੇ ਪਾਰਟੀ ਦੇ ਨੂੰ ਬਾਨਾ ਲਗਾ ਕੇ ਉਹ ਨੀਲੀ ਡਰੈਸ ਪਵਾਈ ਮੈਂ ਕਿਹਾ ਬਈ ਐ ਜੋੜਾ ਪਾ ਲੈ ਤੇ ਨਾਨੀ ਦੋ ਜੋੜੇ ਹੋਰ ਲੈ ਦੇਗੀ ਆ।
ਅੱਛਾ-ਅੱਛਾ
ਤਾਂ ਜਾ ਕੇ ਨੀਲੀ ਡਰੈਸ ਪਾ ਕੇ ਆਈ ਸੀ ਗਈ ਸੀ। ਸਹੀ ਹੈ ਕਰਦੇ ਪਰੇਸ਼ਾਨ ਹੋ ਉਹਨੂੰ ਤੇ ਜੋ ਮਰਜੀ ਪੂਆ ਦੋ ਉਹਨੂੰ ਕੋਈ ਟੈਨਸ਼ਨ ਨਹੀਂ। ਉਸਦੀ ਇਨਾ ਰੋਈ ਏ ਉਹ ਮੰਮੀ ਨੇ ਦੋ ਜੋੜੇ ਭੇਜਿਆ ਤੇ ਇਕ -ਇਕ ਸੀ ਉਹਨਾਂ ਦੋਨਾ ਦਾ ਤੇ ਮੈਂ ਔਂਦਾ ਬਦਲਾ ਕੇ ਨਾ ਕਾਕੇ ਦਾ ਕ ਕਾਕੇ ਤੋਈਆਂ ਲ ਆਈ, ਦੋਨੋ ਮੁੰਡੇ ਆਸਤੇ ਆ ਕੇ ਜੋ ਕਹਿੰਦੀ ਮੇਰਾ ਘਾਰ ਮੁੱਦਾ ਕੀਤਾ ਰੋ -ਰੋ ਕੇ, ਮੈਨੂੰ ਜੋੜਾ ਦੋ ਜੋੜਾ ਤੋ ਮੇਰੀ ਨਾਨੀ ਗੰਦੀ ਹੈ ਯੇ ਹੈ ਵੋ ਹੈ ਐਂਜ-ਐਂਜ
ਅੱਛਾ
ਫੇਰ ਹਾਰ ਕੇ ਅਲਮਾਰੀ 'ਚੋ ਨਵਾਂ ਜੋੜਾ ਕੱਢ ਦਿੱ ਮੈਂ ਕਿਹਾ ਨਾਨੀ ਨੂੰ ਦਿੱਤੀ ਕਹਿ ਰਹੀ ਨਹੀਂ ਇਹ ਪੁਰਾਣਾ
ਬੱਚੇ ਯਾਦ ਵੀ ਰੱਖਦੇ ਨੇ ਨਾ।
ਪੰਨੀ 'ਚ ਹੈਗਾ ਸੀ ਬਿਲਕੁਲ ਕੋਰਾ ਜੋੜਾ ਡੱਬੇ ਦੇ ਵਿੱਚ ਪੈਕ
ਹੂੰ
ਭਾਣ ਦਾ ਜਨਮ ਦਿਨ ਗਿਆ ਸੀ ਨਾ ਮਾਰਚ 'ਚ ਤੇ ਤਾਂ ਦਿੱਤਾ ਸੀ।
ਅੱਛਾ- ਅੱਛਾ
ਹੋਰ ਜੀ। ਹੋਰ
ਹੋਰ ਸੁਨਾਓ ਹਾਂਜੀ ਗਿਆ ਹੋਇਆ ਉਥੇ
ਲੱਗੇ ਨੀ ਅੱਜ ਡੈਡੀ ਕੰਮ ਤੁਹਾਡੇ
ਲੱਗੇ ਸੀ ਵਿਹਲੇ ਹੋ ਗਏ ਨੇ ਬਸ ਫਰੀ ਹੋ ਗਏ ਨੇ।
ਅੱਛਾ, ਹੁਣ ਕੀ ਬਣਾਉਗੇ ਸ਼ਾਮੀ?
ਅਰਬੀ ਬਣਾਉਣ ਲੱਗੇ ਆ ਹੁਣ ਅਸੀਂ। ਅਰਬੀ ਡੈਡੀ ਕਹਿੰਦੇ ਵੀ ਅਸੀਂ ਅਰਬੀ ਬਣਾਓ ਤੇ ਉਹਨ ਦੁਪਹਿਰੇ ਗਏ ਸੀ ਬਜ਼ਾਰ
ਹਾਂਜੀ ਫਿਰ ਲੈ ਕੇ ਆਏ ਸੀ।
ਹੁਣ ਤਾਂ ਸਸਤੀ ਹੋ ਗਈ ਹੋਨੀ।
ਅਰਬੀ ਹਾਂ ਸਰ ਠੀਕ ਹੀ ਹੈ ਫਿਰ ਵੀ ਇੱਕ ਰੇੜੀ ਤੋਂ ਪੁੱਛੀ ਸੀ ਉਹ ਤੇ ਕਹਿੰਦੇ ਪਏ ਸੀ ਸੱਠ ਰੁਪਏ ਫੇਰ ਅੱਗੇ ਗਏ ਥੋੜ੍ਹੀ ਦੂਜੀ ਰੇੜੀ ਤੇ ਫੇਰ ਉਹਨਾ ਨੇ ਚਾਲੀ ਰੁਪਏ ਦਿੱਤੇ ਸੀ ਉੱਥੋਂ ਲਈ ਸੀ ਫਿਰ ਅਸੀਂ ਚਾਲੀ ਰੁਪਏ ਕਿੱਲੋ ਮੀਲੀ ਸੀ।
ਰਾਤੀ ਤੇ ਹੋਰ ਸਸਤੀ ਮਿਲ ਜਾਂਦੀ ਏ।
ਹਾਂ ਉਹ ਫੇਰ ਛੋਟੀ- ਛੋਟੀ ਹੁੰਦੀ ਆ ਨਾ ਫੇਰ ਕੱਟਦਿਆਂ ਛਿੱਲਦਿਆਂ ਬੜਾ ਜ਼ਿਆਦਾ ਟਾਈਮ ਲੱਗ ਜਾਂਦਾ ਫਿਰ, ਫਿਰ ਖ਼ਾਰਿਸ਼ ਵੀ ਹੁੰਦੀ ਹੈ ਉਹ ਇਹਦੇ ਨਾਲ
ਹਾਂ ਇਹ ਤੇ ਹੈ ਹੀ ਐ ਹਮ
ਹਾਂਜੀ ਬਸ ਹੋਰ ਟਿਊਸ਼ਨ ਗਿਆ ਦਾ। ਅੱਜ ਜਾ ਨੀ ਰਿਹਾ ਸੀ ਕਹਿੰਦਾ ਮੈਂ ਨੀ ਜਾਣਾ, ਉਹਨੂੰ ਪਤੰਗ ਨਜ਼ਰ ਆ ਗਈ ਸੀ।
ਹਾਂ
ਤੇ ਉਹ ਕਹਿਿੰਨਾ ਮੈਂ ਪਤੰਗਗੀ ਉਡਾਣੀ ਹੈ ਮੈਂ ਨਹੀਂ ਜਾਣਾ।
ਮੈਂ ਬਸ ਹੁਣ ਹੋਰ ਕਹਿ ਦਸ ਮਿੰਟ ਹੋਰੀ ਮਿਲਿਆ ਤਾਂ ਛੇ ਵਜੇ ਦੀ ਦਸ ਪੰਦਰਾਂ ਮਿੰਟ
ਹਮ, ਬਸ ਐਵੇਂ ਨੇ ਬੱਚਿਆਂ ਨਾਲ ਤੇ ਸਾਰਾ ਦਿਨ ਕਿ ਮੈਂ ਨਿਕਲਦਾਦਾ ਪਤਾ ਹੀ ਨਹੀਂ ਲੱਗਦਾ।
ਹਮ
ਹ
ਹੋਰਗਾਏ ਨਾ ਕਿਧਰੇ ਘੁੰਮਣਾ ਚ
ਗਏ ਸੀ ਬਸ ਬਾਜ਼ਾਰ ਸਮਾਨ ਸਮੁਨ ਲਿਆਉਣ ਲਾ ਸੀ ਥੋੜਾ ਜਾ।
ਅਛ
ਤੇ ਉਹ ਥੋੜਾ ਟਹਿਲਾਂ ਦਾ ਕੰਮ ਕਰਾਇਆ ਸੀ ਨਾ ਤੇ ਉਹ ਥੋੜਾ ਸਮਾਨ ਪਿਆ ਸੀਗਾ ਪਸ ਕਰਨ ਵਾਲਾ, ਉਹ ਅੱਜ ਦੇਖ ਆਂ ਉਹ, ਅਸੀਂ ਪੱਲੇ ਪਏ ਸੀ ਕਿ ਸਮਾਨ ਪਿਆ ਵਾਪਿਸ ਕਰਨ ਵਾਲਾ ਹਾਂਜੀ ਆਹਜ ਨਜ਼ਰ ਆਇਆ ਤੇ ਫਿਰ ਲੈ ਕੇ ਆਏ ਸੀ ਦੁਕਾਨ 'ਤੇ ਹਾਂਜੀ।
ਆ
ਬਹੁਤ ਸੁਣਾਓ ਜ
ਕੁਛ ਨੀ ਗੇ ਹੈਲੋ ਉਹ ਫੇਰੀ ਚੀਕਕਾ ਮਰਚ
ਅੱਛਾ- ਅੱਛਾ ਹੋਰ ਠੀਕ ਨੇ ਹੁਣ ਸਾਡੇ ਇਸ ਸਾਡੇ ਠੀਕ ਆ ਨਾ। ਅੱਛਾ।
ਯਾਦ ਗੱਲ ਦਿਨ ਕਹਿੰਦੇ ਪੰਜ ਮਿੰਟ ਲਈ ਪਤਣੀ
ਹਾਂਜੀ
ਮਈ ਕੋਲ ਨੀ ਕੀਤੀ।
ਅੱਛਾ- ਅੱਛਾ ਬਸ ਮੈਂ ਤੁਸੀਂ ਤੁਹਾਨੂੰ ਵੀ ਨੀ ਟਾਈਮ ਲੱਗਿਆ ਮੈਨੂੰ ਵੀ ਨੀ ਲੱਗਿਆ ਬਸ ਥੋੜਾ ਬਿਜੀੀ ਚੱਲ ਰਿਹਾ ਸੀ ਅੱਜ।
ਹਮ
ਹਾਂਜੀ।
ਕੋਈ ਆਇਆ ਤਾਂ ਸੀਗੀ ਘਰ
ਹਾਂਜੀ ਪਹਿਲੇ ਸਵੇਰੇ ਅਸੀਂ ਚਲੇ ਗਏ ਬਾਜ਼ਾਰ ਉਸ ਤੋਂ ਬਾਅਦ ਆਏਂ ਹ ਆ ਕੇ ਦਸ ਪੰਦਰਾਂ ਮਿੰਟ ਹੀ ਹੋਏ ਸੀ ਹਜੇ ਬੈਠੇ ਹ ਤੇ ਉਹ ਭੂਆ ਜੀ ਆ ਗ ਫਿਰ ਹਾਂਜੀ। ਹਾਂ ਬਸ ਵੈਸੇ ਹੀ ਆਏ ਸੀ ਉਹ ਨਾ ਉਹਨਾਂ ਦੀ ਕੁੜੀਆਂ ਵਾਸਤੇ ਥੋੜੇ ਜਿਹੇ ਕੱਪੜੇ ਸੀ। ਉਹ ਕੱਢ ਕੇ ਰੱਖੇ ਸੀ ਉਸ ਦਿਨ ਮੈਂ ਫਿਰ ਫੋਨ ਕੀਤਾ। ਤਾਂਸੀਸੀ ਕਿਹਾ ਆ ਕੇ ਲੈ ਜਾਣਾ।
ਅੱਛਾ
ਤੇ ਹਾਂਜੀ ਫੇਿਰ ਉਹ ਤਾਂ ਆਏ ਸੀ ਉਹ ਲੈਣ ਵਾਸਤੇ ਨਾ
ਹਮ ਹੋਰ ਚਲੋ ਲੈ ਗਏ ਫੇਰ ਕੀ ਆਜੇ ਉਓਧਰ ਨੂੰ ਚਾਚਾ ਜੀ ਘਰ
ਹਾਂ ਜੇ ਚਾਚਾ ਜੀ ਦੇ ਘਰ ਗਏ।
ਹਮ ਹੋਰ ਹੁਣ ਬਸ ਸਬਜ਼ੀ ਕੱਟ ਲਿੱਤੀ ਆ ਕੱਟੋ ਕੇ ਜੇ
ਸਬਜ਼ੀ ਕੱਟ ਲਈ ਹੈ ਬਸ ਮੰਮੀ ਨ ਪਿਆਜ ਰਹਿ ਗਏ ਸੀ ਕੱਟਣੇ।
ਅੱਛਾ
ਉਹ ਕੱਟਦੇ ਪਏ ਨੇ ਹੁਣ ਬੈਠ ਕੇ ਕਲਰ ਲਵਾਇਆ ਕਹਿੰਦੇ ਚੱਲ ਲੇਟਣਾ ਤੇ ਹੈ ਨ ਮੈਂ ਪਹਿਲੇ ਪਿਆਜ ਹੀ ਕੱਟਣਾ
ਹਮ ਹਮ
ਕਿਉਂਕਿ ਕੱਟ ਵਿੱਚ ਬਸ ਉਹ ਓਨੇ ਬਣਾ ਦੇਣਗੇ ਸਬਜ਼ੀ ਹਾਂਜੀ
ਮੈਂ ਕਿਹਾ ਚਾਹ ਪੀ ਲਿੱਤੀ ਸ਼ਾਮ ਦੀ
ਹਾਂਜੀ ਹਾਂਜੀ ਪੀਲੀ ਪੀਲੀ ਮੈਂ ਤੇ ਪੀਂਦੀ ਨੀ ਮੰਮੀ ਡੈਡੀ ਨੇ ਪੀ ਲੀ ਆ
ਹਮ ਮੈਂ ਵੀ ਆਲੂ ਦੀ ਸਬਜ਼ੀ ਬਣਾਈ ਆ ਇੱਕ ਕੁਲੀ ਆਲੂ ਦੀ ਚਾਰ ਪੰਜ ਪਰੌਂਠੇ ਬਣਾਏ ਸੀ
ਚਲੋ ਠੀਕ ਹੈ ਜੀ ਫੇਰ ਹੁਣ ਥੋੜ੍ਹੀ ਦੇਰ ਨੂੰ ਕਰ ਆ ਮੈਂ ਠੀਕ ਹੈ ਕੋਈ ਆ ਜਾ। ਓਕੇ। ‌